ਹਾਂਜੀ ਕੀ ਹਾਲ ਚਾਲ ਐ ਕਾਕਾ?
ਵਧੀਆ ਜੀ ਤੁਸੀਂ ਦੱਸੋ ਹੋਰ ਠੀਕ ਹੋ?
ਹੋਰ ਬੜੇ ਦਿਨਾਂ ਬਾਅਦ ਫੋਨ ਕੀਤਾ ਕੀ ਗੱਲ ਠੀਕ ਹੋ?
ਵਧੀਆ ਸਭ ਤੁਸੀਂ ਦੱਸੋ ਹੋਰ? ਘਰ ਵਾਰ।
ਵਧੀਆ ਹੋਰ ਪਾਪਾ ਠੀਕ ਨੇ?
ਹਾਂਜੀ ਵਧੀਆ ਵਧ ਦੀਆ।
ਚਲੋਂ ਸਕੂਲ ਵਗੈਰਾ ਤੇ ਸ਼ੁਰੂ ਤੇ ਨਹੀਂ ਹੋਇਆ ਹਲੈ ਛੁ
ਨਾ ਉਹ ਤਾਂ ਬਸ ਜੂਨ ਦਾ ਮਹੀਨਾ ਤੁਹਾਨੂੰ ਪਤਾ ਵੀ ਲਈਆਂ ਮਹੀਨਾ।
ਅੱਛਾ ਅੱਛਾ
ਹਾਂਜੀ ਬਸ ਉਹੀ ਆ ਸੋਚ ਰਹੇ ਸੀ ਜਾਣ ਦਾ ਪ੍ਰੋਗਰਾਮ ਕਿੱਥੇ ਗੁਰਦੁਆਰੇ ਵਗੈਰਾ।
ਅੱਛਾ
ਹੂੰ ਇੱਥੇ ਕਾ ਹੈਗਾ ਆ ਪਹਾੜ ਜੇ
ਅੱਛਾ ਤੁਸੀਂ ਹੋ ਆਏ ਹੋ ਕਿਆ ਉੱਧਰ?
ਹਾਂਜੀ ਹੋ ਆਇਆ
ਅੱਛਾ ਕਿਸ ਤਰ੍ਹਾਂ ਕਦੋਂ ਗਏ ਕਿਵੇਂ ਪਲਾਨਿੰਗ ਬਣੀ।
ਅਸੀਂ ਵੇਖੋ ਜੀ ਅਸੀਂ ਗਏ ਸੀ ਹੁਣੇ ਹੁਣੇ ਹੀ ਹੋ ਕੇ ਆਏ ਆ ਹਫ਼ਤਾ ਪਹਿਲੇ। ਅਸੀਂ ਪਹਿਲੇ ਤੋਂ ਘਰੋਂ ਤਿਆਰ ਵਿਆਰ ਹੋਏ ਸਵੇਰੇ ਸਵੇਰੇ ਛੇ ਪੰਜ ਛੇ ਵਜੇ। ਤੇ ਮਤਲਬ ਬੈਗ ਬੂਗ ਰਾਤੀ ਤਿਆਰ ਕਰ ਲਏ ਸੀ ਮਤਲਬ ਖਾਲੀ ਉੱਥੇ ਰਹਿਣ ਨਹੀ ਸੀ ਨਾ ਉਥੇ ਗੁਰੂਆਰੇ ਜਾਣਾ ਸੀ ਘੁੰਮਣ ਵਗੈਰਾ। ਰਿਸ਼ੀਕੇਸ਼ ਵਗੈਰਾ। ਹੂੰ ਤੇ ਫੇਰ ਅਸੀਂ ਰਾ ਤੇ ਸਮਾਨ ਸਮੂਨ ਕਰ ਲਿੱਤਾ ਪੈਕ?
ਹਾਂ, ਬੈਸੇ ਯਾਰ ਤੁਸੀਂ ਬੜਾ ਅੱਛਾ ਕੀਤਾ, ਕਿਉਂਕਿ ਗਰਮੀਆਂ ਦੇ ਦਿਨ ਹੈਗੇ ਨਾ। ਕੌਣ ਬੰਦਾ ਧੁੱਪ ਚੜਨ ਕੇ ਜਾਏਗਾ ਅਤੇ ਲੂ ਲੱਗੇਗੀ ਹੈ ਨਾ
ਹਾਂਜੀ ਹਾਂਜੀ
ਅਤੇ ਤੁਸੀਂ ਸਵੇਰੇ ਸਵੇਰੇ ਉੱਠ ਕੇ ਆਪਣਾ ਛੇਤੀ ਨਿਕਲ ਗਏ ਅਤੇ ਠੰਡਾ ਮੌਸਮ ਹੋਣਾ ਨਹੀਂ
ਹੂੰ ਹੂੰ ਬਿਲਕੁਲ
ਫ੍ਰਰੀ ਮਿਲਿਆ ਹੋਣਾ ਰੋਡ ਵੀ
ਹਾਂਜੀ ਹਾਂਜੀ
ਹਾਂ
ਤੇ ਫਿਰ ਅਸੀਂ ਫਿਰ ਇੱਥੋਂ ਸਵੇਰੇ ਨਿਕਲੇ ਬਾਈਕ ਤੇ ਬੱਸ ਸਟੈਂਡ ਤੱਕ ਗਏ ਜਾਂ ਫਿਰ ਮਿਊਰੀ ਖਲੋ ਮਿਊਰੀ ਤੇ ਗਏ ਸੀ ਬੱਸ ਸਟੈਂਡ ਤੱਕ ਹੂੰ ਤੇ ਫਿਰ ਉੱਥੋ ਦੀ ਬੱਸ ਫੜੀ ਪੋਂਟਾ ਸਾਹਿਬ ਦੀ
ਅੱਛਾ ਜੀ
ਜਿਵੇਂ ਇੱਥੋਂ ਨਿਕਲੇ ਇੱਥੇ ਫਿਰ ਰਸਤੇ ਚ ਹਾਈਵੇ ਜੇ ਬਣ ਰਹੇ ਨੇ ਨਵੇਂ ਨਵੇਂ
ਰਸਤੇ ਚ ਹਾਈਵੇ ਤੇ ਇੱਕ ਤੇ ਨੇੜੇ ਹੀ ਬਣਿਆ ਹੋਇਆ ਸੀ ਲਗਭਗ ਇੱਕ ਕਿਲੋਮੀਟਰ ਦੂਰ ਉਸ ਤੋਂ ਇਲਾਵਾ ਹੋਰ ਹੋਰ ਵੀ ਬਣ ਗਏ ਹੋਣਗੇ
ਹਾਂਜੀ ਉਹ ਉਹੀ ਹਾਈਵੇ ਅੱਗੇ ਆ ਕੇ ਗੋਲ ਘੁੰਮ ਕੇ ਜੁੜ ਗਿਆ ਪੂਰਾ
ਅੱਛਾ
ਅੱਗੇ ਜਾ ਕੇ ਨਾ ਵੀ ਬਿਲਕੁਲ ਗਾ ਹੋ ਜਾਂਦਾ ਪਹਾੜ ਹੀ ਜਿੱਥੇ ਪਹਾੜ ਛੜ ਹੁੰਦੇ ਉੱਥੇ ਹਾਈਵੇ ਜੁੜ ਗਿਆ ਵਿੱਚ ਹੀ
ਹਾਂ ਚਲੋ ਇਹ ਕੰਮ ਗੌਰਮੈਂਟ ਦਾ ਕੰਮ ਤੇ ਹੈ ਵਧੀਆ ਮਤਲਬ ਕਿ ਜਿੰਨੇ ਵੀ ਮਤਲਬ ਜਾਣਾ ਹੈਗਾ ਤੇ ਉਹ ਰਸਤੇ ਚ ਮੰਨ ਲਓ ਸ਼ਹਿਰ ਦੇ ਅੰਦਰ ਬਣਨ ਦੀ ਲੋੜ ਹੀ ਨਹੀਂ ਹੈਗੀ ਟ੍ਰੈਫਿਕ ਵਗੈਰਾ ਦਾ ਫਰਕ ਪੈ ਜਾਂਦਾ ਨਾ ਤੇ ਨਾਲ ਅਗਲੇ ਨੂੰ ਕੀ ਹੁੰਦਾ ਕਿ ਭੀੜ ਭੜੱਕੇ ਪਰੇਸ਼ਾਨ ਹੁੰਦਾ ਹੈ ਉੱਥੇ ਥੋੜ੍ਹਾ ਜਹਾ ਚਲੋ ਦੋ ਕਿ ਇੱਕ ਦੋ ਕਿਲੋਮੀਟਰ ਫਲਤੂ ਪੈ ਜਾਂਦਾ ਲੇਕਿਨ ਆਰਾਮ ਨਾਲ ਆਪਣਾ ਸਫ਼ਰ ਪਾਸ ਹੋ ਜਾਂਦਾ
ਹਾਂ ਹਾਂ ਬਿਲਕੁਲ ਬਿਲਕੁਲ ਹਾਂਜੀ ਤੇ ਫਿਰ ਅਸੀਂ ਉੱਥੇ ਗਏ ਬੱਸ ਚ ਗਏ ਸੀ ਤੇ ਮੈਂ ਤਾਂ ਫਰੰਟ ਸੀਟ ਤੇ ਬੈਠਾ ਸੀ ਮਤਲਬ ਡਰਾਈਵਰ ਸੀਟ ਨੇ ਨਾਲ ਜਿਹੜੀ ਸੀਟ ਹੁੰਦੀ ਹੈ ਸ਼ੁਰ ਸ਼ੁਰੂ ਚ ਤੇ ਉੱਥੇ ਤੁਹਾਨੂੰ ਪਤਾ ਤਾਂ ਫਿਰ ਨਜ਼ਾਰੇ ਕਿੰਨੇ ਵਧੀਆ ਆਉਂਦੇ ਨੇ ਤੇ ਠੰਡੀ ਹਵਾ ਚੱਲਦੀ ਪਈ ਸੀ ਇੰਨੀ
ਹਾਂ ਹਾਂ ਹਾਂ ਉਹ ਤੇ ਮੈਂ ਦੇਖਿਆ ਖਿਜਰਾਬਾਦ ਤੋਂ ਅੱਗੇ ਇੱਕ ਉਹ ਆ ਦਾ ਨਾ ਉਦਿਆਨ ਕਿਹੜਾ ਉਦਿਆਨ ਹੈ ਉਹ
ਹਾਂ ਹਾਂ ਕਲੇਸ਼ਰ ਖਾਂਦਾ ਹੈਗਾ ਉਹ ਜਿਹਾ
ਹਾਂ ਕਲੇਸਰ ਜਾ ਕੇ ਈ ਓਹ ਜੰਗਲ ਤੇ ਪਹਾੜੀ ਇਲਾਕਾ ਸ਼ੁਰੂ ਹੁੰਦਾ ਐ ਮੇਰੇ
ਹਾਂਜੀ-ਹਾਂਜੀ ਓ ਈ ਓ ਸਟਾਰਟਿੰਗ ਐ ਜੀ। ਹਾਂ ਉੱਥੇ ਇੱਕ ਪਾਰਕ ਹੈਗਾ, ਕਲੇਸ਼ਰ ਪਾਰਕ ਨਾਮ ਤੋਂ। ਯਾ ਕਲੇਸਰ ਗਾਰਡਨ ਕਹਿ ਲੋ। ਹਾਂ ਓ ਉੱਥੇ ਮਤਲਬ ਬੜੀ ਵਧੀਆ ਜਗਾ ਹੈਗੀ ਐ, ਸਟਾਰਟਿੰਗ ਇੱਚ ਈ ਫੁੱਲ ਵੀ ਬੜੇ ਵਧੀਆ ਨੇ, ਉੱਥੇ ਮਤਲਬ ਵਿਊ ਈ ਬੜਾ ਵਧ ਵਧੀਆ ਆਂਦੈ ਸੈਡ ਤੇ ਨਦੀ ਏ ਸ ਸਾਹਮਣੇ ਪਹਾੜ ਨੇ।
ਹਾਂ ਉੱਥੇ ਕਹਿੰਦੇ ਆ ਮੇਰਾ ਮਤਲਬ ਜੰਗਲ ਈ ਪੈਂਦਾ ਐ, ਉੱਥੇ ਕਹਿੰਦੇ ਆ ਬਈ, ਉੱਥੇ ਰੁਕੋ ਨਾ ਤੇ ਮਤਲਬ ਚਿੱਤਾ ਵਗੈਰਾ ਜਾਂ ਹੋਰ ਜੰਗਲੀ ਜਾਨਵਰ ਦਾ ਆਮਨਾ ਸਾਮਣਾ ਹੋ ਸਕਦਾ ਐ।
ਹਾਂ ਹਾਂ ਐ ਤੇ ਹੈ ਈ, ਇੱਥੇ ਬੋਰਡ ਵੀ ਲਾਏ ਹੋਏ ਨੇ ਬੜੀ ਜਗ੍ਹਾ ਤੇ
ਹਾਂ ਵੀ ਬਾਂਦਰਾਂ ਨੂੰ ਤੁਸੀਂ ਓ ਖਾਨ ਪੀਨ ਚੀਜਾਂ ਨਾ ਵੰਡੋ ਬਾਰ ਹਨਾ। ਐ ਵੀ ਲੈ ਜਾਂਦੇ ਤਾਂ ਕਿਉਂਕਿ ਹੁੰਦਾ ਕੀ ਐ ਲੋਕ ਲੋਕ ਤਾਂ ਆਪਣੀ ਤਰਫੋਂ ਬਲਾ ਕਰਦੇ ਐ ਚਲੋ, ਆਪਣਾ ਬੁੱਖੇ ਪਿਆਸੇ ਜੋ ਜਾਨਵਰ ਐ ਕੇਲੇ ਕੂਲੇ ਪਾ ਦਿੰਦੇ ਐ ਲੇਕਿ ਕਿਨ ਉਨਾਂ ਨੂੰ ਏ ਨੀ ਪਤਾ ਹੁੰਦਾ, ਲਾਲਚ ਵਿੱਚ ਗੱਡੀ ਦੇ ਅੱਗੇ ਅੱਗੇ ਆ ਜਾਂਦੇ ਐਂ। ਕਈ ਵਾਰ ਉਨਾਂ ਦੇ ਹੱਥ ਪੈਰ ਉਦੇ ਗੱਡੀ ਥੱਲੇ ਆ ਜਾਂਦੇ ਐਂ।
ਹਾਂਜੀ-ਹਾਂਜੀ, ਸਹੀ ਕਿਆ।
ਹਾਂ।
ਤੇ ਬਾਕੀ ਅੱਗੇ ਫੇਰ ਈ ਜਾਣ, ਇੱਥੇ ਕਲੇਸਰ ਤਾਈਂ ਥੋੜੀ ਦੇਰ ਰੁਕੇ ਸੀ ਮਤਲਬ, ਬਾਰ ਈ ਬਾਰ ਤੇ ਬਸ ਰੋਕੀ ਥੋੜੀ ਦੇਰ। ਤੇ ਫੇਰ ਉਸ ਤੋਂ ਬਾਅਦ ਥੋੜ੍ਹੀ ਅੱਗੇ ਜਾ ਕੇ, ਇੱਕ ਆਂਦੀ ਏ ਲਾਲ ਢਾਂਗ
ਲਾਲ ਡਾਂਗ ਓ ਏ ਕੀ ਪਿੰਡ ਦਾ ਨਾਮ ਐ ਕੋਈ?
ਨਈ ਨਈ, ਉੱਥੇ ਰਸਤੇ ਤੇ ਪਾੜ ਆਂ ਦੈ ਓ ਪਾੜ ਨਾ ਪੂਰਾ ਲਾਲ ਰੰ ਹੁੰਦਾ ਗਾ, ਮਤਲਬ ਉਹਨਾਂ ਖੱਟਿਆ ਹੋਇਆ ਨਾ
ਅੱਛਾ।
ਬਣਾਈ ਆ ਪੂਰਾ ਲਾਲ ਰੰਗ ਦਾ, ਉਹਨੂੰ ਕਹਿੰਦੇ ਨੇ ਲਾਲ ਢਾਂਗ।
ਅੱਛਾ।
ਬੜੇ ਲੋਕੀ ਰੁਕੇ ਵਏ ਸੀ, ਫੋਟੋ ਵਗੈਰਾ ਖਿੱਚਦੇ ਵੇ ਸੀ।
ਠੀਕ, ਹਾਂ ਅੱਜ ਕੱਲ੍ਹ ਦੇ ਲੋਕਾਂ ਨੂੰ ਸ਼ੌਂਕ ਈ ਬੜਾ ਐ, ਕੋਈ ਨਵੀਂ ਚੀਜ਼ ਕੋਈ ਅਨੋਖੀ ਦੇਖ ਲਓ, ਉਹਦੇ ਨਾਲ ਸੈਲਫੀ ਲੈਣ ਦਾ ਸ਼ੌਕ ਕਭੀ ਅਸੀਂ ਇੱਥੇ ਹੋ ਆਏ ਆਂ ਇੱਥੇ ਹੋ ਆਏ ਆਂ।
ਤੇ ਹੁਣ ਮੰਨ ਲਓ
ਹੂੰ।
ਪਹਿਲੇ ਤੁਹਾਨੂੰ ਰਸਤੇ ਚ ਕੋਈ ਦੁਕਾਨ ਨੀ ਵੇਖਦੀ ਹੋਏਗੀ। ਹੁਣ ਇੰਨੀ ਦੁਕਾਨਾਂ ਬਣ ਗਈਆਂ ਰਸਤੇ ਚ, ਇੰਨੇ ਸਟੋਲ ਇੰਨੇ ਢਾਬੇ ਹੂੰ ਤੇ ਜਿਵੇ ਅਸੀਂ ਅੱਗੇ ਪਹੁੰਚੇ ਪੋਨਟੇ ਮੇਨ ਹਾਈਵੇ ਤੇ।
ਹੂੰ
ਤੇ ਉਹਨਾਂ ਨੇ ਈਕ ਹੋਰ ਹਾਈਵੇ ਕੱਢਤਾ। ਰਾਈਟ ਸਈਡ ਨਾ ਦੇਹਰਾਦੂਨ ਵਾਲਾ।
ਅੱਛਾ ਜੀ।
ਹੂੰ ਉਹ ਵੀ ਬੜਾ ਵਧੀਆ ਰੋਡ ਬਣਾਤਾ। ਉੱਥੇ ਮਤਲਬ ਪਹਾੜ ਇੰਨੇ ਵਧੀਆ ਵਿਊ ਵਿਖਦਾ ਵਾ ਉੱਥੋਂ ਦੀ ਖੜੇ ਹੋ ਕੇ।
ਉਹ ਤੇ ਮਤਲਬ ਇਹਦਾ ਮਤਲਬ ਇਹ ਹੋਇਆ ਕਿ। ਪੋਂਟੇ ਸ਼ਹਿਰ ਦੇ ਅੰਦਰ ਵੀ ਨਾ ਜਾਓ ਤੁਸੀਂ ਇੱਧਰੋਂ ਹੀ ਬਾਹਰੋ ਬਾਹਰ ਹੀ
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਉਹਨੇ ਬਾਹਰੋਂ ਬਾਹਰ ਹੀ ਕੱਢਤਾ। ਤੇ ਬਾਕੀ, ਅਸੀਂ ਉੱਥੇ ਪਹੁੰਚੇ ਸੀ। ਵੇਖਿਆ ਮਤਲਬ ਇੰਨੀ ਸ਼ਹਿਰ ਇੰਨਾ ਹੋ ਗਿਆ ਇੰਨੀ ਮਤਲਬ ਪਪੂਲੇਸ਼ਨ ਉੱਥੇ ਹੈਗੀ, ਗੱਡੀਆਂ ਹੀ ਗੱਡੀਆਂ ਹੈਗੀਆਂ ਸੀ। ਮਤਲਬ ਬੜਾ ਹੀ ਜਾਮ ਠੰਡੇ ਦਿਨ ਗਏ ਸੀ ਨਾ।ਹਾਂਜੀ ਉਹੀ ਤੇ ਫਿਰ ਅਸੀਂ ਗੁਰਦੁਆਰੇ ਵਗੈਰਾ ਗਏ ਪੋਟਾ ਸਾਹਿਬ। ਉੱਥੇ ਮੱਥਾ ਮੁਥਾ ਟੇਕਿਆ,
ਹੂੰ। ਅੰਦਰੋਂ ਗੁੁਰੂਦੁਆਰਾ ਕਿਵੇਂ ਹੈ? ਵਧੀਆ ਹੋ ਗਿਆ ਹੁਣ ਤੇ
ਹਾਂ। ਹਾਂਜੀ ਗੁਰਦੁਆਰਾ ਤਾ ਹੁਣ ਬੜਾ ਵਧੀਆ ਕਰਤਾ। ਹਾਂ ਬਿਲਕੁਲ ਫੁੱਲੀ ਏ ਸੀ ਕਰਤਾ। ਹੁਣ ਜਿਵੇਂ ਅਸੀਂ ਜਾਂਦੇ ਸੀ। ਤੇ ਰਾਈਟ ਸਾਈਡ ਤੇ ਪਾਰਕਿੰਗ ਹੁੰਦੀ ਸੀ ਨਾ,
ਹਾਂ-ਹਾਂ
ਪਾਰਕਿੰਗ ਬਹੁਤ ਵੱਡੀ ਕਰਤੀ। ਬੜੀ ਪਿੱਛੇ ਤੱਕ। ਜਿੱਥੇ ਮੇਲਾ ਲੱਗਦਾ ਹੈ ਨਾ, ਸਾਰੀ।
ਤੇ ਮੈਂ ਸੁਣਿਆ ਅੰਦਰੋਂ ਵੀ ਕਾਫ਼ੀ ਪੁਰਾਣੇ ਪੁਰਾਣੀ ਇਮਾਰਤਾਂ ਤੋੜ ਕੇ ਨਵੇਂ ਸਿਰੇ ਨਾਲ ਰਹਿਣ ਦੀ ਥਾਵਾਂ ਤੇ, ਹੋਰ ਕਾਫ਼ੀ ਕੁਛ ਬਣਾ ਰਹੇ ਆ ਕੰਸਟਰਕਸ਼ਨ ਚੱਲ ਰਹੀ ਹੈ।
ਹਾਂਜੀ-ਹਾਂਜੀ ਬਿਲਕੁਲ। ਜਿਹੜਾ ਗੁਰਦੁਆਰੇ ਦਾ ਫਰੰਟ ਗੇਟ ਹੈਗਾ, ਸੀ ਨਾ ਐਂਟਰ ਦਾ। ਉਹਦੇ ਨਾਲ ਹੀ ਇੱਕ ਹੋਰ ਗੇਟ ਬਤਾਰ। ਬਣਾ ਤਾ ਸਾਈਡ ਚੋ। ਵੀ ਸਾਈਡ ਤੋਂ ਸੰਗਤਾ ਆ ਸਕਦੀਆਂ ਨੇ।
ਅੱਛਾ ਅੱਛਾ ਅੱਛਾ
ਉੱਥੇ ਮਤਲਬ ਬਣਾ ਤਾ। ਤੇ ਜੋੜਾ ਘਰ ਵੀ ਹਰ ਇੱਕ ਚੀਜ਼ ਨਵੀਂ ਬਣਾਤੀ ਰਾਈਟ ਸਾਈਡ। ਤੇ ਇੱਕ ਨਯਾ ਜੋੜਾ ਘਰ ਬਣਾਤਾ ਹੈ।
ਹਾਂ ਮੈਂ ਦੇਖਿਆ ਇੱਥੇ, ਮਤਲਬ ਹਰਿਆਲੀ ਨੂੰ ਬੜਾ ਜ਼ਿਆਦਾ ਮਹੱਤਵ ਦਿੱਤਾ। ਗਿਆ ਮਤਲਬ, ਇਹਦੇ ਤਰ੍ਹਾਂ ਦੇ, ਫੁੱਲ ਇੱਥੇ ਲੱਗੇ ਹੋਏ ਆ ਗਮਲੇ ਵਗੈਰਾ। ਤੇ ਮਤਲਬ, ਔਰ ਕਈ ਤਰ੍ਹਾਂ ਦੇ ਪੇੜ ਸੁੰਦਰ ਦੇਖਣ ਵਾਲੇ ਮਤਲਬ ਨਜ਼ਾਰਾ ਮਨਮੋਹਕ ਹੋ ਜਾਂਦਾ ਲੋਕ ਤੇ, ਫੋਟੋ ਖੀਚਾਦੇ ਰਹਿੰਦੇ ਆ ਫੁੱਲਾ ਦੇ ਵਿੱਚ,
ਹਾਂ ਬਿਲਕੁਲ-ਬਿਲਕੁਲ ਹੂੰ, ਤੇ ਉੱਥੇ ਫੇਰ ਅਸੀਂ ਹਾਂਜੀ ਲੰਗਰ ਚ ਤਾਂ ਤੁਹਾਨੁੰ ਪਤਾ ਕਿੰਨਾ ਸਵਾਦ ਹੁੰਦਾ। ਗੁਰਦੁਆਰਾ ਦਾ ਪੋਟਾ ਸਾਹਿਬ ਦਾ,
ਹਾਂ, ਚੌਲ ਤਾਂ ਉੱਥੇ ਬਣਦਾ ਹੀ ਹੈ ਕਿਉਂਕਿ ਹਿਮਾਚਲੀ ਏਰੀਆ ਹੈ ਨਾ ਹਿਮਾਚਲੀ ਚੌਲ ਵਗੈਰਾ ਪਸੰਦ ਕਰਦੇ ਆ,
ਤੇ ਬਾਕੀ ਅਸੀਂ ਉੱਥੋਂ ਫੇਰ ਗੁਰਦੁਆਰੇ ਦਾ ਥੋੜ੍ਹੇ ਦੇਰ ਰੁਕੇ ਫਿਰ ਲੰਗਰ ਲੂੰਗਰ ਕਰਕੇ,
ਹੂੰ,
ਅਸੀਂ ਹੋਰ ਵੀ ਗੁਰਦੁਆਰੇ ਜਾਣਾ ਸੀ ਅਸੀਂ ਸੁਣਿਆ ਸੀ ਉੱਥੇ ਲੋਕਲ ਗੁਰਦੁਆਰੇ ਬੜੇ ਵਧੀਆ ਹੈਗੇ ਨੇ?
ਥੱਲੇ ਤੁਸੀਂ ਨਹਿਰ ਦਾ ਵਿਊ ਨੀ ਲਿਆ ਨਹਿਰ ਚ ਹਾਂ।
ਸੀ ਨਹਿਰ ਤੇ ਮਤਲਬ ਥੱਲੇ ਚ ਵੀ ਜਾਂਦੇ ਆ ਨਾ ਸੀ ਉਹਨਾਂ ਨੇ ਸਲੋਪ ਟਾਈਪ ਰੋਡ ਬਣਾ ਦਿੱਤਾ ਹੈ, ਮਤਲਬ ਬਿਲਕੁਲ ਸਮੂਥ ਮਤਲਬ ਬਾਈਕ ਆ ਜਾ ਸਕਦੀ ਹੈ ਕਾਰ ਵੀ ਆਰਾਮ ਨਾਲ
ਕਿਸ ਜਗ੍ਹਾ ਤੇ ਮਤਲਬ ਨਿਚੇ ਉਤਰਨ ਵਾਸਤੇ
ਹਾਂਜੀ-ਹਾਂਜੀ ਨੀਚੇ ਉਤਰਨ ਵਾਸਤੇ ਜਿਵੇਂ ਪਾਹੜ ਪੋਟਾ ਸਾਹਿਬ, ਏਦਾਂ ਦੀ ਹਾਂ। ਇਕ ਰਸਤਾ ਪਹਿਲਾਂ ਹੈਗਾ ਸੀ ਪੌੜੀਆਂ ਵਾਲਾ ਬਿਲਕੁਲ ਗੁਰਦੁਆਰੇ ਅੰਦਰੋਂ,
ਹੂੰ-ਹੂੰ-ਹੂੰ,
ਤੋਂ ਬਣਾਇਆ ਸੜਕ ਪੋਲ ਪਾ ਕੇ ਪੂਰਾ ਪ੍ਰੋਡਕਸ਼ਨ ਲਾ ਕੇ ਸਾਈਡ ਤੇ ਡੰਡੇ ਜਾਲੀਏ ਲਾ ਕੇ,
ਅੱਛਾ,
ਗਏ ਸੀ ਉੱਥੇ ਬੜਾ ਨਜ਼ਾਰਾ ਆਇਆ ਸੀ ਸਾਨੂੰ, ਨਦੀ ਦਾ ਭਾਵ ਬੜਾ ਤੇਜ਼ ਸੀ ਹਾਂਜੀ ਹੈਗਾ ਮੰਦਿਰ-ਮੰਦਿਰ ਨੂੰ ਨਾ ਹੜੀ ਉੱਚਾ ਕਰਤਾ ਸਾਈਡ ਤੇ ਨਾ ਬਣਾ ਤਾਂ ਹੋਰ ਜਗ੍ਹਾ ਦੇ ਦਿੱਤੀ ਉਹਨੂੰ
ਹਾਂ ਕਈ ਲੋਕ ਮੈਂ ਸੁਣਿਆ ਉੱਥੇ ਮਤਲਬ ਮੰਦਿਰ ਬਣਿਆ ਜਿਸ ਤਰ੍ਹਾਂ ਹਿੰਦੂ ਲੋਕ ਹੋ ਗਏ ਸਾਡੇ ਹੁਣ ਤਾਂ ਸਾਡੇ ਸਿੱਖ ਲੋਕ ਵੀ ਉੱਥੇ ਜਿਸ ਤਰ੍ਹਾਂ ਅਸਥੀਆਂ ਵਿਸਰਜਨ ਕਰਨ ਜਾਂਦੇ ਹੈ ਨਾ।
ਹਾਂਜੀ-ਹਾਂਜੀ,
ਉੱਥੇ ਹੀ ਕਰਦੇ ਆ,
ਵਧੀਆ ਬਣਾਤਾ ਐ, ਥੱਲੇ ਵੀ ਮਤਲਬ ਪਾਰਕਿੰਗ ਦਾ ਵੀ ਅਲਗ ਸਟਮ ਸਿਸਟਮ ਬਣਾ ਦਿੱਤਾ ਇਹਨਾਂ ਨੇ ਕਾਰ ਗੱਡੀਆਂ ਦਾ, ਹੁਣ ਜਿਵੇਂ ਗਰਮੀਆਂ ਆਈਆਂ ਨੇ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਸ਼ੁਰੂ ਹੋਈ ਪਈ ਐ ਹੁਨ,
ਹਾਂ, ਫਿਰ ਰਸ਼ ਹੋਣਾ ਉੱਥੇ
ਬੜਾ ਰਸ਼ ਹੈਗਾ ਸੀ ਜੀ। ਤੇ ਯਾਤਰੀ ਆਂਦੇ ਰੇਨ, ਜਾਂਦੇ ਰੇਨ। ਤੇ ਤਾਇ ਏ ਪਾਰਕਿੰਗ ਚ ਇੰਨੀ ਗੱਡੀਆਂ ਖੜ੍ਹੀ, ਖੜ੍ਹੀਆਂ ਸੀ। ਕਾਰਾਂ, ਬਾਈਕਾਂ ਬਾਈਕਾਂ ਤਾਨੂੰ ਪਤਾ ਕਿੰਨੀਆਂ ਜਾਂ ਤੇ ਲੋਕ ਹੇਮਕੁੰਡ ਸੈਬ
ਹਾਂ, ਓ ਬਾਈਕਾਂ ਤੇ, ਮਤਲਬ ਇਨ੍ਹੇ ਤੇ ਪਿੱਛੇ ਬੈਗ ਬੰਨੇ ਹੁੰਨ ਦੇ ਏ ਔਰ ਦੂਸਰਾ, ਝੰਡੇ ਵਗੈਰਾ ਮੋਟਰਸਾਈਕਲ ਦੇ ਅਗੇ ਲਗਾਏ ਹੁੰਦੇ ਨੇ ਨਿਸ਼ਾਨ ਸੈਬ ਹਨਾਂ।
ਹਾਂਜੀ, ਹਾਂਜੀ, ਬਿਲਕੁਲ! ਬੋਤ ਵਧੀਆ, ਮਤਲਬ ਸਜਾਇਆ ਹੁੰਦਾ ਏਨਾਂ ਨੇਂ।
ਹਂ
ਤੇ ਬਾਕੀ ਅਗਰ ਹੋਰ ਗੱਲ ਕਰੀਏ ਏਥੇ ਕੀ ਕੈਨੇ ਆ ਪੁੱਲ ਦੀ, ਜੇੜਾ ਪੁੱਲ ਪੁਰਾਣਾ ਹੈਗਾ ਸੀ ਇੱਥੇ ਓਨਾਂ ਨੇ ਪੁੱਲ ਈ ਬੜਾ ਵਧੀਆ ਬਣਾ ਤੈ। ਪੈਲੇ ਤਾ ਅਸੀਂ ਜਾਂਦੇ ਹੀ ਨਾਂ ਕਿ ਬਾਈਕ, ਬੁਈਕ ਤੇ ਯਾ ਬੱਸ ਚ ਤੇ ਓ ਕਾਮਦਾ ਸੀ। ਤੇ ਹੁਨ ਮਤਲਬ ਬਿਲਕੁਲ ਵਡੀਆ ਬਨਾਂ ਤੈ ਏਣਾ ਨੇਂ। ਹੁਨ ਔਥੋ ਦੀ ਏ ਐਜੀ, ਹਾਂ ਔਥੋ ਦੇ ਅਸੀਂ ਹੋਰ ਗੁਰਦੁਆਰੇ ਜੇੜੇ ਅਗੇ ਨੇ ਆਰਾਮ ਨਾਂ ਵਿਜੀ ਕੀ ਕਰ ਸਕਨੇ ਆ ਹੁਨ। ਸੜਕ ਵੀ ਨਵੀਂ ਬਨਾ ਤੀ ਏਨਾਂ ਨੇਂ।
ਅੱਛਾ ਅੱਛਾ ਅੱਛਾ ਅੱਛਾ, ਉਸ ਪੁਲ ਦੇ ਪਾ, ਉਸ ਪੁ, ਉਸ ਪੁਲ ਦੇ ਪਾਰ ਹੀ ਏਨਾ ਰਸਤਾ ਦੇਰਾਦੂਨ ਦਾ।
ਰਸਥਾ ਪਾਰ ਹੀ ਔਦੇ। ਹਾਂਜੀ, ਹਾਂਜੀ ਬਿਲਕੁਲ ਲੈਫਟ ਸਾਈਡ ਤੇ ਹੈਗੈ, ਹਂ। ਹਂ ਤੇ, ਉੱਥੇ ਇੱਕ ਗੁਰਦੁਆਰੇ ਹੋਰ ਵੀ ਬੜੇ ਲੋਕਲ ਸੁਨੇ ਸੀ ਅਸੀ ਏ ਅੱਧੇ ਗੁਰਦੁਆਰੇ ਗਏ ਵੀ ਸੀ।
ਇੱਕ ਤੇ ਜੇੜਾ ਪੈਦਲ ਰਸਤਾ ਈ ਹੈਗਾ।
ਹਾਂਜੀ, ਓ, ਹਾਂ, ਹਾਂ ਹਾਂਜੀ ਓਈ ਗੁਰਦੁਆਰਾ ਓ ਪੋੜੀ ਆਲਾ ਜਿੱਥੇ ਕੈਂਦੇ ਨੇ ਸਾਰੇ
ਹਾਂ, ਉੱਥੇ ਤੇ ਖੈਰ ਪੂੜੀਆਂ ਦੇ , ਪੂੜੀਆਂ ਤੇ ਮਿਲਦੀਆਂ ਈ ਐ। ਪੂੜੀਆਂ, ਦਈਂ, ਚਾਵਲ ਹਰ ਚੀਜ਼।
ਲੰਗਰ ਵੀ ਬੜਾ ਸਵਾਦ ਹੁੰਦੈ ਓਥੇ ਦਾ।
ਅੱਛਾ।
ਹਾਂਜੀ, ਤੇ ਅਸੀ ਗਏ ਬਸ ਚਲੇ ਗਏ, ਤੇ ਪੈਦਲ ਤੇ ਰਸਤੇ ਤੇ ਇੱਕ ਹੋਰ ਗੁਰਦੁਆਰਾ ਆਂਦੈ, ਜਲਜੀਰੇ, ਜਲਜੀਰਾ ਕੋਈ ਗੁਰਦੁਆਰਾ ਹੈਗੈ।
ਅੱਛਾ-ਅੱਛਾ ਚਲੋ ਉੱਥੇ ਖੈਰ ਮੈਂ ਵੀ ਗਿਆ ਸੀ ਚਲੋ ਬਾਕੀ ਤੁਸੀਂ ਅੱਛੀ ਜਾਣਕਾਰੀ ਦਿੱਤੀ ਹੈ ਮੈਂ ਵੀ ਹ ਚੱਕਰ ਲੱਗਾ ਲਵਾਂਗਾ।
ਹਾਂਜੀ-ਹਾਂਜੀ ਬਿਲਕੁਲ ਹਾਂ ਓਕੇ ਜੀ ਓਕੇ।